ਹੈਲੋ ਸਸੀ ਕਾਲ
ਹੈਲੋ ਸ਼ਸ਼੍ਰੀ ਕਾਲ ਜੀ।
ਹਾਂ ਜੀ।
ਹਾਂਜੀ, ਮੈਂ ਪਾਨੀ ਦੇ ਬਾਰੇ ਚ ਗੱਲ ਕਰਨੀ ਸੀ ਮੈਂ ਕੇਆ ਦੇਖੋ ਪਾਨੀ ਲੋਕੀ ਕਿੰਨਾ ਵੇਸਟ ਕਰਦੇ ਨੇ। ਹਾਂਜੀ ਕਿੰਨਾ, ਬੋਤ ਵੇਸਟੇਜ, ਬਿਲਕੁਲ। ਹਾਂ, ਬਿਲਕੁਲ ਲੋਕਾਂ ਨੂੰ ਨਹੀ ਹੱਲੇ ਆ ਕਈ ਲੋਕੀ ਸੜਕਾ ਧੋਈ ਜਾ ਰਏ ਨੇ, ਗਾੜੀਆਂ ਤੇ ਪਾਨੀ ਪਾਏ ਜਾ ਰਏ ਨੇ। ਬੇਫਜੂਲ ਵਿੱਚ ਬੰਦਾ ਕੈਂਦਾ ਕੰਜਿਊਮ ਕਰੋ, ਪਾਨੀ ਨੂੰ ਸੰਭਭਾਲੋ। ਪਾਨੀ ਹੀ ਹੈ ਸ਼ੁਰੂਆਤ ਹੀ ਪਾਨੀ ਦੀ ਹੁੰਦੀ ਏ ਦੇਖੋ ਦਿਨ ਵੀ
ਹਾਂਜੀ।
ਪਾਨੀ ਪੈਲੇ ਅਸੀ ਪਾਨੀ ਯੂਸਜ ਕਰਨੇ ਆ ਓਰ ਲੋਕ ਜੋ ਨੇ ਪਾਨੀ ਨੂੰ ਵੇਸਟ ਕਰੀ ਜਾ ਰਏ ਨੇ। ਕੋਈ ਐਮੀਅਤ ਹੀ ਨਈ ਹੈ ਪਾਨੀ ਦੀ, ਕਈਆ ਦਾ ਪਾਨੀ ਚੱਲੀ ਜਾ ਰਿਆ ਚੱਲੀ ਜਾ ਰਿਐ ਬਿਲਕੁਲ। ਤੇਜ ਬਿਲਕੁਲ ਬਿਲਕੁਲ, ਹੋ ਜਾਂਦੈ। ਥੱਕ ਜਾਂਦਾ ਐ ਬਿਲਕੁਲ ਜੀ, ਓ ਵੀ ਸਾਡੇ ਸ਼ਰੀਰ ਦੇ ਅੰਦਰ ਪਾਨੀ ਦੀ ਹੀ ਕਮੀ ਹੋ ਜਾਂਦੀ ਏ। ਪਸੀਨੇ ਦੇ ਨਾਲ, ਹੋਰ। ਬਸ ਜੀ, ਹੋਰ ਪ੍ਰੋ ਵੈਸੇ ਸਰਕਾਰ ਨੇ ਵੀ ਕਿੰਨਾ ਮਤਲਬ ਰੋਕ ਲਗਾਈ ਹੋਈ ਹੈ ਵੀ ਪਾਣੀ ਨੂੰ ਪਾਣੀ ਦੀ ਬੱਚਤ ਕਰੋ। ਪਾਣੀ ਦੀ ਬੱਚਤ ਕਰੋ, ਤਾਂ ਵੀ ਲੋ ਲੋਕਾਂ ਨੂੰ ਸਮਝ ਨੀ ਆਂਦੀ ਨਾ, ਬਈ ਸਮਝ ਜਾਈਏ, ਬਿਲਕੁਲ। ਛੋੜਦੇ ਨੀ, ਹਾਂ ਦੋ ਬਿਲਕੁਲ, ਰਹਿਨ ਦਾ ਬਿਲਕੁਲ। ਕੋਠੇ ਤੱਕਣ ਲੋਕਾਂ ਦੇ ਏਂਝ ਹੋ ਜਾਂਦੇ ਨੇ, ਫਿਕਰ ਈ ਨੀ ਏ। ਬਿਲਕੁਲ, ਹੋਰ ਤੁਸੀਂ ਦੇਖੋ ਨਾ, ਦੂਸਰੇ ਸ਼ਹਿਰਾਂ ਇੱਚ ਦੇਖੋ, ਦਿੱਲੀ ਵਰਗੇ ਸ਼ਹਿਰ ਚ ਚਲੇ ਜਾਓ, ਰਾਜਸਥਾਨ ਚਲੇ ਜਾਓ ਦਿੱਲੀ ਵਿੱਚ ਲੋਕ ਪਤਾ ਕਿਸ ਤਰ੍ਹਾਂ, ਕਿੰਨੀ ਕਿਡੀ ਦੂਰ ਪਾਣੀ ਆਂਦਾ ਐ। ਰਹਿ ਸਕਦਾ, ਬਿਲਕੁਲ ਬਿਲਕੁਲ। ਹਾਂ, ਪਾਣੀ ਬਗੈਰ ਤੇ ਕੁਛ ਦਿਨ ਕੀ ਮੈਂ ਤੇ ਕਹਿੰਨੀ ਆਂ, ਕੁਛ ਘੰਟੇ ਵੀ ਨਿਕਾਲਨੇ ਬ ਬੜੇ ਔਖੇ ਨੇ, ਪਾਣੀ ਬਗੈਰ। ਬਿਲਕੁਲ। ਸਾਰਾ ਦਿਨ ਪਾਣੀ ਹੱਥ ਵਿੱਚ ਫੜ ਕੇ ਬੈਠੇ ਆ ਅਸੀਂ, ਪੀਣ ਵਸਤੇ। ਸਾਰਾ ਦਿਨ ਈ ਇੰਨੀ ਗਰਮੀ ਹੈਗੀ ਐ, ਤੇ ਦੇਖਦੇ ਨੀ ਲੋਕ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱ ਤੇ ਹਾਂ ਵੀ ਵੱਡੇ ਸ਼ਹਿਰਾਂ ਚ ਦੇਖੋ ਤੁਸੀਂ ਲੋਗ ਈ ਕਿਸ ਤਰਾਂ ਪਾਨੀ ਭਰਦੇ ਪਏ ਨੇ, ਕਿੰਨੀ ਕਿੰਨੀ ਲੰਬੀਆਂ ਲਾਈਨਾ ਲੱਗੀਆ ਹੋਈਐ, ਲੜਾਈਆਂ ਹੋ ਰਈਐ ਝਗੜੇ ਹੋ ਰਏ ਨੇ ਬੀ ਸਾਨੂੰ ਪਾਨੀ ਪੈਲੇ ਮਿਲ ਜਏ, ਅਸੀਂ ਪਾਨੀ ਲੈ ਲਈਏ, ਸਿਰਫ ਪਾਣੀ ਪਿੱਛੇ। ਓਰ ਸਾਡੇ ਜੋ ਏਧਰ ਦੇ ਅਸੀ ਹਰਿਆਨੇ ਵਿੱਚ ਰੈ ਰਏ ਆ ਯਾ ਏਧਰ ਆਪਨੇ ਸ਼ੈਰ ਵਿੱਚ ਰੈ ਰਹੇ ਆ। ਇੱਥੇ ਲੋਕਾਂ ਨੂੰ ਹਲੇ ਪਾਣੀ ਦੀ ਇੰਨੀ ਪਰਵਾਹ ਈ ਨੀ ਏ, ਕਦਰ ਈ ਨੀ ਏ, ਕਿਉਂਕਿ ਉਹਨਾਂ ਨੂੰ ਆਰਾਮ ਨਾਲ ਮਿਲ ਰੇਹਾ ਪਾਣੀ। ਮੋਟਰ ਚਲਾ ਰਹੇ ਨੇ। ਪਾਣੀ ਆ ਰੇਆ, ਜਿਸ ਟਾਈਮ ਚਲਾਓ ਆ ਜਾਂਦਾ ਏ। ਕੋਈ ਦਿੱਕਤ ਨਈ ਆ ਹੀ ਏ, ਹੋਰ ਵੱਡੇ-ਵੱਡੇ ਸ਼ਹਿਰਾਂ ਵਿੱ ਰਾਜਸਥਾਨ ਇੱਚ ਦੇਖੋ, ਕਿਸ ਤਰ੍ਹਾਂ ਲੇਡੀਜ਼ ਮਟਕਿਆਂ ਦੇ ਵਿੱਚ ਕਪ ਪਾਣੀ ਭਰ-ਭਰ ਕੇ ਲਿਆ ਰਹੀਆਂ ਨੇ। ਕਿੰਨੀ-ਕਿੰਨੀ ਦੂਰੋਂ, ਹੂੰ, ਪਾਣੀ ਪੀਣ ਵਾਸਤੇ ਨੀ ਮਿਲਦਾ। ਲੋਕਾਂ ਨੂੰ, ਹੂੰ, ਹਾਂ ਏਥੇ ਆਸਾਨੀ ਨਾਲ ਮਿਲ ਰੇਆ। ਹੇਨਾ, ਜੋ ਚੀਜ਼ ਆਸਾਨੀ ਨਾਲ ਮਿਲ ਰਈ ਏ, ਉਹਦੀ ਕਦਰ ਨੀ। ਏ। ਔਰ ਜਿੰਨੇ ਦੂਰੋਂ ਲੈ ਕੇ ਆਨੀ ਐ, ਓਨੇ ਉਸ ਪਾਣੀ ਨੂੰ ਵੀ ਬੜੀ ਦੂਰ ਤੱਕ ਨ ਬੀ ਚਲਾਂ ਬਟ ਉਹਨੂੰ ਕਦਰ ਹੈ ਵੀ ਮੈਂ ਬੜੀ ਦੂਰੋਂ ਪਾਣੀ ਲੈ ਕੇ ਆਣਾ, ਮੈਂ ਇੱਕ ਘੁੱਟ ਵੀ ਆਰਾਮ ਨਾਲ ਭਰਨਾ ਐ। ਅਸੀਂ ਲੋਕ ਤੇ ਇੱਥੇ ਕਿੰਨਾ ਕਿੰਨਾ ਹਾਲੇ ਵੇਸਟ ਕਰਨੇ ਆ ਅਸੀਂ ਵੀ ਕਰਨੇ ਈ ਆਂ ਮਤ ਲਬ ਇੰਨੇ ਅਸੀਂ ਵੀ ਕਦਰ ਨਹੀਂ ਕਰ ਪਾਂਦੇ ਹੈਗੇ, ਇਸ ਚੀਜ਼ ਨੂੰ
ਹਾਂਜੀ।
ਨੂੰ ਸਮਝਣ ਲੋਕ ਵਧ ਵੀ ਆਪਣਾ ਕੰਜਿਊਮ ਕਰਕੇ ਚੱਲਣ। ਹਾਂ। ਬਿਲਕੁਲ, ਬਿਲਕੁਲ। ਫਿਰ ਪਤਾ ਲੱਗਦਾ ਨਾ ਜਬ ਜਦੋਂ ਤੁਸੀਂ ਅਸੀਂ ਸਮ ਬਤ ਕਰਨ ਜਾਂਦੇ ਆਂ, ਫਿਰ ਸਾਨੂੰ ਕਿੰਨੀ ਬਿਸਲਰੀਆਂ ਲੈਣੀਆਂ ਪੈਂਦੀਆਂ ਨੇ। ਕਿੰਨੇ ਕਿੰਨੇ ਦੀ ਮਤਲਬ ਇੱਕ ਇੱਕ ਬੂੰਦ ਦੀ ਕੀਮਤ ਦਿੰਨੇ ਆਂ ਅਸੀਂ।
ਦੇਖੋ ਜੀ, ਐ ਕਈ ਵਾਰੀ ਤਾਂ ਲੂ ਲੱਗਣ ਦਾ ਖ਼ਤਰਾ ਹੋ ਜਾਂਦਾ ਤਾ ਤੇ ਸਭਸੇ ਪਹਿਲੇ ਪਾਣੀ ਯਾਦ ਦਾ ਆਂਦਾ ਐ।
ਆਉਂਦਾ ਏ, ਬਿਲਕੁਲ ਜੀ ਬਿਲਕੁਲ, ਹੋਰ ਅੱਜ ਕੱਲ ਦੀ ਤਾਂ ਗਰਮੀ ਇੰਨੀ ਖਤਰਨਾਕ ਏ
ਆਹੋ ਜੀ, ਔ ਜੀ, ਅੱਜ ਕੱਲ ਤੋਂ ਗਰਮੀ ਇਤਨੀ ਖ਼ਤਰਨਾਕ ਹੈ ਜੀ। ਸੋਚ ਲਿਆ ਕਰ ਮੀਨੇ ਤੇ ਆਜ, ਈ ਇੰਨੀ-ਇੰਨੀ ਦਿਨੋ ਪੜੂੰਗੀ ਮੈਂ।
ਹਾਂ ਬਿਲਕੁਲ, ਪੜੂਗੀ ਬਿਲਕੁਲ, ਗਰਮੀ ਤੋਂ ਹੈ ਹੀ ਏ, ਅਬ ਯੇ ਦੋ ਤਿੰਨ ਮਹੀਨੇ ਤੋਂ ਚੱਲਣੀ ਹੈ, ਗਰਮੀ ਤੋਂ। ਬੋਤ ਜਾਦਾ, ਇਸ ਕਰਕੇ ਵੀ ਪਾਣੀ ਨੂੰ ਸ ਸੰਭਾਲੋ, ਕਦਰ ਕਰੋ ਪਾਣੀ ਦੀ, ਜਿੰਨੀ ਹੋ ਸਕਦਾ ਏ।
ਦੇਖੋ ਜੀ ਗਰਮੀ ਵਿੱਚ ਬਾਰ-ਬਾਰ, ਥੋੜਾ-ਥੋੜਾ ਸਮੇਂ ਬਾਦ, ਪਾਣੀ ਪੀਣਾ ਚਾਈਦਾ ਏ, ਭਲੇ ਪਿਆਸ ਲੱਗੇ ਯਾ ਨਾ ਲੱਗੇ। ਪਾਣੀ ਕੋ ਹਾਏਡ੍ਰੇਸ਼ਨ ਡ ਕਣਾ ਚਾਏ ਹੁੰਦਾ ਏ।
ਹਮ ਹਮ।
ਹਾਂਜੀ। ਦੇਖੋ ਜੀ ਗਰਮੀ ਵਿੱਚ ਸਿਰਫ ਸਾਡਾ ਪਾਣੀ ਹੀ ਨਹੀਂ ਬਲਕਿ ਨਿੰਬੂ ਪਾਣੀ ਤੇ ਛਾਚ ਹੋ ਗਈ, ਤੇ ਲੱਸੀ ਨਾਰੀਅਲ ਪਾਣੀ, ਜੀਆਂ ਚੀਜ਼ਾਂ ਵੀ ਬਹੁਤ ਫਾਇਦੇਮੰਦ ਐ। ਹਾਂਜੀ ਸ਼ਰੀਰ ਨੂੰ ਠੰਡਕ ਦੇਂਦੀ ਐ।
ਦੇਂਦੀ ਐ ਬਿਲਕੁਲ, ਰੀਹਾਈਡ੍ਰੇਸ਼ਨ ਤੋਂ ਬਚਾਂਦੀ ਸਾਡੀ ਬੋਡੀ ਨੂੰ।
ਹਾਂਜੀ। ਜੀ ਦੇਖੋ ਜੀ, ਵੱਡੇ ਬਜ਼ੁਰਗ ਤੇ ਬਿਮਾਰੀ ਲੋਕਾਂ ਨੂੰ ਗਰਮੀ ਵਿੱਚ ਜ਼ਿਆਦਾ ਧਿਆਨ ਧਿਆਨ ਰੱਖਣਾ ਪੜਤਾ ਹੈ, ਕਿ ਉਹਨਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ। ਹਾਂਜੀ -ਹਾਂਜੀ, ਤੇ ਬੱਚੋਂ ਨੂੰ ਸਕੂਲ ਵਿੱਚ, ਸਕੂਲ ਵਿੱਚ ਜਾ ਜਾਂਦੇ ਨੀ, ਬੱਚੇ ਤੇ ਸਕੂਲ ਬੱਚੇ ਦੀ ਬੋਟਲ ਵਿੱਚ ਹੋਰ ਦੋ ਤੇ ਰਸਨਾ ਹੁੰਦਾ, ਤੇ ਉਹ ਓ -ਆਰ -ਐਸ, ਹੁੰਦਾ ਉਸ ਨਾਲ ਮਿਲ ਮਿਕਸ ਕਰਕੇ ਦੇਵਾਂ ਤਾਂ ਬੱਚੋ ਨੂੰ ਹਾਈਡਰੇੇਸ਼ਨ ਵੀ ਸਹੀ ਰਹੇਗਾ
ਰਹੇਗਾ, ਬਿਲਕੁਲ -ਬਿਲਕੁਲ, ਹੋਰ ਪਾਣੀ ਤਾਂ ਬਹੁਤ ਜ਼ਰੂਰੀ ਆ, ਹਰ ਬਸ ਇਹ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਆ ਰਹੀ ਬਈ ਪਾਣੀ ਨੂੰ ਸੰਭਾਲੀਏ, ਕੁਛ ਕਰੀਏ, ਸੰਭਾਲ ਕੇ ਰੱਖੀਏ ਵੀ ਜ਼ਿਆਦਾ ਵੇਸਟ ਨਾ ਕਰੀਏ ਪਾਣੀ ਨੂੰ। ਫਿਰ ਵੀ ਲੋਕ ਕਈ ਐਸੇ ਹਨ ਪੜ ਲੋਕ ਨੇ, ਜੋ ਪਾਣੀ ਦੀ ਕਦਰ ਈ ਨੀ ਸਮਝਦੇ। ਦਰਵਾਜ਼ੇ ਲੇਡੀਜ਼ ਐ, ਧੋਈ ਜਾ ਰੀਆਂ ਨੇ, ਰੋੜੀ ਜਾ ਰੀਆਂ ਐ, ਰੋੜੀ ਜਾ ਰੀਆਂ ਐ।
ਪਾਣੀ ਵਹਿਦਾ ਰਹਿੰਦਾ ਸੀ, ਵਹਿਦਾ ਰਹਿੰਦਾ ਸੀ ਤੇ ਮੈਂਨੇ ਵੀ ਅ ਦਰਵਾਜ਼ਾ ਦ-ਅ-ਕ-ਖੜਕਾ ਕੇ ਆ, ਤੁਸੀ ਇਤਨਾ ਪਾਣੀ ਵੇਸਟ ਕਰ ਰਹੇ ਓ।
ਓ ਕਰਦੇ ਤ
ਕਿ ਆਪਾਂ, ਤਾਂ ਭੂਲ ਗਏ ਮੋਟਰ ਚਲਾ ਕੇ, ਤੇ ਆਪਾਂ ਤੋਂ ਟੀਵੀ ਜਾਂ ਫੋਨ ਵਿੱਚ ਲੱਗੇ
ਲੱਗ ਗਏ ਸੀ, ਬਿਲਕੁਲ ਹਾਂ ਦੇਖੋ, ਇਹ ਵੀ ਕੋਈ ਗੱਲ ਥੋੜ੍ਹਾ ਕੋਈ। ਇਹ ਤੇ ਵੇਸਟ ਕਰਨ ਵਾਲਾ ਹਿਸਾਬ ਹੈ, ਕੋਈ ਮਤਲਬ ਪਰਵਾਹ ਨੀ ਹੈ, ਲਾਪਰਵਾਹ ਬਿਲਕੁਲ ਜੀ, ਕੋਈ ਕਦਰ ਨਹੀਂ ਪਾਣੀ ਦੀ, ਬਿਲਕੁਲ ਵੀ ਐਸੇ ਲੋਕਾਂ ਨੂੰ ਉਹਦੀ ਕਦਰ ਪਤਾ ਨੀ, ਕਦੋਂ ਦੀ ਆਏਗੀ ਇਹਨਾਂ ਨੂੰ ਜਦੋਂ ਪਾਣੀ ਨਹੀਂ ਮਿਲੇਗਾ, ਤਾਂ ਕਦਰ ਆਏਗੀ, ਬਿਲਕੁਲ
ਤੇ ਆਹ ਪੰਪ ਜੋ ਲੱਗੇ ਹੋ
ਹਾਂ ਬਿਲਕੁਲ, ਸਮਰਸੀਬਲ
ਲੋਕਾਂ ਨੂੰ ਤਾਂ ਥੋੜ੍ਹੀ ਕਦਰ ਹੋ ਗਈ ਸੀ, ਲੇਕਿਨ ਅਬ ਵੋਹੀ ਹਾਲ ਹੈ ਲੋਗੋੰ ਨਾ
ਹਾਂ, ਲੋਕਾਂ ਦਾ ਬਿਲਕੁਲ -ਬਿਲਕੁਲ, ਕਿਉਂਕਿ ਇੱਥੇ ਇਸ ਵੇਲੇ ਸ਼ਹਿਰ ਵਿੱਚ ਸਾਡੇ ਹਰਿਆਣੇ ਵਿੱਚ, ਪਾਣੀ ਲੋਕਾਂ ਨੂੰ ਆਸਾਨੀ ਨਾਲ ਮਿਲ ਰਿਹਾ ਹੈ ਨਾ, ਇਸ ਕਰਕੇ ਲੋਕਾਂ ਨੂੰ ਪ੍ਰਵਾਹ ਨੀ ਹੈ, ਉਹਨਾ ਨੂੰ ਤੜਫਣਾ ਨੀ ਪੈਂਦਾ ਪਾਣੀ ਪਿੱਛੇ, ਬਸ ਈਜ਼ੀ ਬਟਨ ਦੇ ਪਾਇਆ, ਚਲੋ ਮੋਟਰ ਨੇ ਪਾਣੀ ਚੱਕਿਆ ਜਿੱਥ ਜਿੱਥੇ ਮਰਜ਼ੀ ਭਰ ਲੋ ਉੱਪਰ ਰਹੇ, ਉੱਪਰ ਆ ਗਿਆ ਨੀਚੇ ਆ ਆਸਾਨੀ ਨਾਲ ਮਿਲ ਰਿਹਾ ਨਾ ਸਭ ਕੁੱਛ ਇਸ ਕਰਕੇ, ਉਹਨਾਂ ਨੂੰ ਉਹ ਮਤਲਬ ਕਦਰ ਨਹੀਂ ਹੈਗੀ ਨਾ ਇਸ ਚੀਜ਼ ਦੀ ਕਦਰ ਤਾਂ ਹੁੰਦੀ, ਜੇ ਸਾਨੂੰ ਚੀਜ਼ ਥੋੜ੍ਹੀ ਮਤਲਬ ਥੋੜ੍ਹੀ ਸਾਨੂੰ ਉਹਦੇ ਪਿੱਛੇ ਸਾਨੂੰ ਮਿਹਨਤ ਕਰਨੀ ਪਏ ਉਸ ਚੀਜ਼ ਦੀ ਕਦਰ ਹੁੰਦੀ ਹੈ, ਇਨਸਾਨ ਦੇ ਅੰਦਰ। ਜਿਸ ਚੀਜ਼ ਉਹ ਨੂੰ ਮਹਨਤ ਨਹੀਂ ਕਰਨੀ ਪੈ ਰਹੀ ਉਹ ਇਹਨਾਂ ਨੂੰ ਐਵੇਂ ਲੱਗਦਾ ਹੈ, ਚਲੋ ਠੀਕ ਹੈ ਆ ਰਿਹਾ ਕੋਈ ਪਰਵਾਹ ਨਹੀਂ ਹੈ। ਚਲੋ ਜੀ, ਕੋਸ਼ਿਸ਼ ਲੇਕਿਨ ਇਹ ਕਰੋ ਕੋਈ ਪਾਣੀ ਅਸੀਂ ਵੇਸਟ ਨਾ ਕਰੀਏ ਆਪਣੇ, ਪਾਣੀ ਸੰਭਾਲ ਕੇ ਚਲੀਏ
ਸੋਸ਼ਲ ਮੀਡੀਆ ਵਿਚ ਇਤਨੀ ਵੀਡੀਓ ਵਾਇਰਲ ਹੁੰਦੀ ਅ ਤੇ ਪਾਣੀ ਨਹੀਂ ਹੈ, ਕਿਸਦੇ ਕਿਸ ਸ਼ਹਿਰ ਵਿੱਚ ਤੇ ਗੰਦਾ ਪਾਣੀ ਪੀਂ ਤੇ
ਹਾਂ, ਉਹਨੂੰ ਉਹ ਮਤਲਬ ਰਿਸਾਈਕਲਿੰਗ ਕਰਦੇ ਨੇ ਮਤਲਬ ਕੁ ਨਿਕਾਲ ਨਿਕਾਲਦੇ ਨੇ, ਫ਼ਿਰ ਉਹਨੂੰ ਸਾਫ਼ ਕਰਦੇ ਨੇ ਪਿਓਰੀਫਾਈ ਹੁੰਦਾ ਹੈ। ਉਸ ਤੋਂ ਬਾਅਦ ਫਿਰ ਯੂਸ ਚ ਆਉਂਦਾ ਹੈ। ਚੰਡੀਗੜ੍ਹ ਵਰਗੇ ਸ਼ਹਿਰਾਂ ਚ ਜਾਓ ਦੇਖੋ ਤੇ ਇੰਜ ਮਤਲਬ ਕਲੋਨੀਆਂ ਬਣੀਆਂ ਹੋਈਆਂ ਨੇ ਕਲੋਨੀਆਂ ਦੇ ਵਿੱਚ ਉਨਾ ਨੇ ਨੀਚੇ ਜੋ ਗਟਰ ਦਾ ਪਾਣੀ ਹੈਗਾ ਨਾ ਸਾਰਾ ਸਟੋਕ ਕੀਤਾ ਹੈ ਉਸ ਉਸ ਪਾਣੀ ਨੂੰ ਯੂਜ ਕਰ ਰਹੇ ਨੇ ਮਤਲਬ ਉਹਨੂੰ ਪਿਓਰੀਫਾਈ ਕਰਕੇ ਉਹ ਦੇ ਰਹੇ ਨੇ ਪੀਣ ਵਾਸਤੇ
ਹਾਂਜੀ ਦੇਖੋ
ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਮਤਲਬ ਹਾਂ ਉਸ ਚੀਜ਼ ਨੂੰ ਗੰਦੇ ਪਾਣੀ ਨੂੰ ਸਾਫ਼ ਕਰਕੇ ਲੋਕਾਂ ਦੇ ਫਿਰ ਉਹ ਮਤਲਬ ਲੋਕ ਪੀ ਰਹੇ ਨੇ। ਉੱਥੇ ਹਰਿਆਣੇ ਇੱਥੇ ਸਾਡੇ ਇੱਧਰ ਤੇ ਇੰਨਾ ਮਤਲਬ ਹੈ। ਜਗਾਧਰੀ ਯਮੁਨਾ ਨਗਰ ਤੇ ਪਾਣੀ ਦੀ ਕੋਈ ਦਿੱਕਤ ਹੀ ਨਹੀਂ ਹੈ।
ਦੇਖੋ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪਾਣੀ ਦੀ ਕੀਮਤ ਸਮਝਾ ਜਾਣੀ ਚਾਹੀਦੀ ਹੈ। ਜਦੋਂ ਉਹ ਬਚਪਨ ਤੋਂ ਪਾਣੀ ਬਚਾਉਣ ਦੀ ਆਦਤ ਬਣਾ ਲਵੇਂਗੇ ਤਾਂ ਬੜੇ ਹੋ ਕੇ ਹੀ ਉਹ
ਹਾਂ ਸਮਝਣਗੇ ਇਸ ਗੱਲ ਨੂੰ ਬਿਲਕੁਲ ਇਸ ਗੱਲ ਨੂੰ ਸਮਝਣਗੇ ਵੀ ਪਾਣੀ ਵੇਸਟ ਨਹੀਂ ਕਰਨਾ ਹੈਗਾ।
ਦੇਖੋ ਜੀ, ਪਾਣੀ ਬਚਾਉਣ ਲਈ ਅਸੀਂ ਛੋਟੇ -ਛੋਟੇ, ਕਦਮ ਉਠਾ ਸਕਦੇ ਹੈ ਬਾਰਿਸ਼ ਦਾ ਪਾਣੀ ਜਮਾ ਕਰਨਾ ਤੇ ਨਲ ਠੀਕ ਕਰਨਾ, ਅੱਜ ਕੱਲ ਤੋਂ ਨਲ ਵੀ ਖ਼ਤਮ ਹੋ ਗਏ ਹੈ।
ਬਿਲਕੁਲ ਜ-ਬਿਲਕੁਲ ਹਾਂ।
ਸਭ ਬਸ ਪਾਣੀ ਵੀ ਪੀਣਾ ਹੁੰਦਾ, ਤਾਂ ਕਿਸੇ ਕੋ ਤਾਂ ਸਮਰਸਿਵਰ ਚਲਾਦੇ ਤੇ ਇਕ ਗਲਾਸ ਪਾਣੀ ਲੈਣ ਵਾਸਤੇ ਤੋਂ ਇੰਨਾ ਪਾਣੀ ਵੇਸਟ
ਵੇਸਟ ਹੋ ਜਾਂਦਾ ਹੈ ਬਿਲਕੁਲ।
ਕਿਉਂ ਕਿਉਂਕਿ ਨਲੀ ਠੀਕ ਨਹੀਂ ਕਰਦਾ ਕੋਈ ਨਲੀ ਨਹੀਂ ਹੈ।
ਹਾਂ ਨਲੀ ਬਿਲਕੁਲ ਸਮਝਣਾ ਚਾਹੀਦਾ ਲੋਕਾਂ ਨੂੰ ਵੀ ਦੁਨੀਆਂ ਨੂੰ ਕਿੰਨਾ ਸਮਝਾਉਂਦੇ ਨੇ ਟੀਵੀ ਤੇ ਐਡ ਵੀ ਆ ਰਹੀ ਹੈ ਜਲ ਦੀ ਇੱਕ- ਇੱਕ ਬੂੰਦ ਕੀਮਤੀ ਹੈਗੀ ਹੈ। ਫਿਰ ਵੀ ਸਿੱਖਣ ਲੋਕ ਕੁਛ।
ਲੋਕ ਦੇਖੋ ਜੀ ਇਦਾਂ ਹੀ ਹੈ ਪਾਣੀ ਨਾ ਹੋਵੇ ਤਾਂ ਫਸਲਾਂ ਸੁਕ ਜਾਣਦੇ ਨੇ।
ਬਿਲਕੁਲ ਪਰੇਸ਼ਾਨ ਹੋ ਜਾਂਦੇ ਬਿਲਕੁਲ।
ਹਮ ਨੂੰ ਚਾਹੀਦਾ ਹਾਂਜੀ ਦੇਖੋ ਜੀ ਉਹ ਧੂਪ ਨੇ ਨਾਲ ਕੰਮ ਕਰਦੇ ਹੈ ਪਾਣੀ ਕਰਦੇ ਹੈ ਧੂਪ ਨਾਲ ਹਮ ਲੋਗ ਨੂੰ ਕੀਮਤ ਪਤਾ ਹਉਂਦੀ ਤਵੀ ਤੋ
ਹਾਂ ਬਿਲਕੁਲ ਤਦੀ ਤੋ ਸੰਭਾਲ ਸੰਭਾਲਾਂਗੇ ਅਸੀਂ। ਪਾਣੀ ਨੂੰ ਬਿਲਕੁਲ ਪਤਾ ਹੀ ਨੀ ਨਾ ਕਿਉਂਕਿ ਵਾਸਤਾ ਹੀ ਨੀ ਪਿਆ ਕਦੀ ਕਿਸੇ ਦੇ ਨਾਲ ਪਾਣੀ ਦਾ।
ਇਹ ਹੈ ਕਿ ਚਲੋ ਆ ਰਹੀ ਸੀਂ ਪਾਣੀ ਤੇ ਸਮੁੰਦਰ ਤੇ ਨਹੀਂ ਆ ਰਿਹਾ ਤੋ ਆ ਰਿਹਾ।
ਬਾਅਦ ਮੈਂ ਦੇਖੀ ਜਾਵੇਗੀ ਕੀ ਹੋਵੇਗਾ ਬਾਅਦ ਮੈਂ ਐਸੀ ਹੋਵੇਗਾ ਕਿ ਦੇਖਾ ਵੀ ਨਹੀਂ ਜਾ ਜਾਵੇ।
ਹਾਂ ਬਿਲਕੁਲ ਹੋ ਅਗਲੀ ਜਨਤਾ ਦੇਖ ਕੇ
ਹ ਤੇ ਆਪ ਨੇ ਆਪ ਵੀ ਨਾ ਆਪਣੇ ਆਸ ਪਾਸ ਪੜੋਸ ਵਾਲੋ ਨੂੰ ਸਮਝਾਓ।
ਹਾਂ ਸਮਝਾਓ ਅੱਜ ਕੱਲ੍ਹ ਲੋਕਾਂ ਨੂੰ ਸਮਝਾਓ ਲੋਕੀ ਸੋਚਦੇ ਨੇ ਪਤਾ ਨੀ ਜਿਆਦਾ ਸਿਆਣੇ ਨੇ ਜਿਆਦਾ ਸਮਝਦਾਰ ਨੇ ਅੱਜ ਕੱਲ ਦੇ ਕਿਸੇ ਨੂੰ ਸਮਝਾਉਣ ਵਾਲਾ ਵੀ ਕੋਈ ਹੱਲ ਨਹੀ ਹੈ ਉਲਟਾ ਲੜਾਈ ਝਗੜੇ ਪਾ ਵਾਲੀ ਗੱਲ ਹੈਗੀ ਕਿਸੇ ਨੂੰ ਸਮਝਾਉਣਾ ਵੀ ਖੁੱਦ ਕਰ ਸਕਦੇ ਹਾਂ ਵੀ ਤੁਸੀਂ ਖੁਦ ਤੋਂ ਸ਼ੁਰੂ ਕਰੋ ਬਈ ਅਸੀਂ ਪਾਣੀ ਵੇਸਟ ਨਹੀਂ ਕਰਨਾ।
ਕਿ ਸਭ ਤੋਂ ਪਹਿਲੇ ਕੁਛ ਕਰਨਾ ਹੁੰਦਾ ਖੁਦੇ ਸ਼ੁਰੂ ਕਰੋ ਆਪਾਂ ਹੀ ਸ਼ੁਰੂ ਕਰਨਾ ਪੜਤਾ ਹੈ। ਹਾਂਜੀ ਫਿਰ ਬਾਅਦ ਮ ਦੂਸਰੋ ਨੁ ਉਮੀਦ ਰੱਖੋ ਕਿ ਵੋ ਕਰੇਂਗੇ।
ਕਰੇਂਗੇ ਬਿਲਕੁਲ, ਹਮ ਕਹੇਂਗੇ ਵੋ ਜਾਦਾ ਈ ਭਾਸ਼ਨ ਚਾੜਦੇ ਨੇ ਐਨਾਂ ਨੂੰ ਜਾਦਾ ਈ ਯੋ ਹੈਗਾ, ਜਾਦਾ ਸਿਆਨੇ ਨੇ ਯੇ ਹੈਂ, ਬੇਸ ਤੀ ਕਰਵਾਲੋ ਆਪਨੀ।
ਨਾ ਹੋ।
ਨਾ ਹੋਏ ਬਿਲਕੁਲ ਬਿਲਕੁਲ ਓਕੇ ਜੀ, ਸਸ਼ੀ ਕਾਲ ਜੀ। ਜੀ ਓਕੇ ਜੀ ਬੋਤ ਵਧੀਆ ਠੀਕ ਐ।